ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹੋਰ ਠੀਕ ਹੋ?
ਹਾਂਜੀ, ਤੁਸੀਂ ਸੁਣਾਓ?
ਹਾਂਜੀ-ਹਾਂਜੀ, ਵਧੀਆ
ਠੀਕ ਔ?
ਹਾਂਜੀ।
ਤਸੀ ਹੋ ਗਏ ਸਫਾਈਆਂ ਹੋ?
ਹੋਰ, ਕੀ ਕਰ ਰਹੇ ਸੀ?
ਬਸ, ਸੋਹਣੇ ਅਸੀਂ ਚਾਹ ਪੀ ਕੇ। ਹੋ ਵਿਹਲੇ।
ਅੱਛਾ।
ਚਾਹ ਵਗੈਰਾ, ਪੀਤੀ ਨਾਲ ਬ੍ਰੈਡ ਵਗੈਰਾ ਖਾ ਲਏ ਸੀ
ਚਦਾਰ ਚੱਲ ਸੀ?
ਹਾਂਜੀ, ਉਹ ਬੱਚਿਆਂ ਨੂੰ ਦਿੱਤੇ ਸੀਗਾ ਨਾ ਸਕੂਲ ਮੈਂ ਕਿਹਾ ਚਲੋ ਸਵੇਰ ਦ ਤਾਲ ਨਾਲ ਚਾਹ ਪੀ ਲਾਂਗੇ ਨਾਲ
ਅੱਛਾ, ਖਾਲੀ ਚਾਹ ਨੀ
ਹਾਂਜੀ, ਨਹੀ ਖਾਲੀ ਚਾਹ ਨੀ ਪੀਤੀ ਜਾਦੀ,
ਹ ਹੋਰ ਮੌਸਮ
ਹਰੇ ਮੌਸਮ ਸਵੇਰ ਦੀ ਅੱਜ ਬਾਰਿਸ਼ ਬੜੀ ਹੋ ਰਹੀ ਹੈ ਬਹੁਤ ਜ਼ਿਆਦਾ ਘਟੀ ਹੈ ਥੋੜ੍ਹੀ ਹੁਨ ਬੰਦ ਹੋਈ ਹੈ
ਅਸੀਂ ਵੀ ਹੁਨੇ ਸਕੂਲ ਛੋੜ ਕੇ ਆਏ ਆ ਬੱਚਿਆਂ ਨੂੰ ਸਾਡੇ ਇੱਧਰ ਵੀ ਆ ਰੀ ਐ ਬਰਸਾਤ ਤੇ ਬੌਤ ਈ
ਹੂੰ, ਸਾਰੇ ਬੱ ਬੱਚੇ ਗਿੱਲੇ
ਹੂੰ ਬਸ ਆ ਹੀ ਨਾ ਬੱਸ ਜੁਲਾਈ ਦਾ ਮਹੀਨੇ ਨਾ, ਬਰਸਾਤ ਹੀ ਹੋਏਗੀ ਇਸ ਮਹੀਨੇ
ਹੂੰ, ਵਦੀਆ ਸਗੋਂ ਠੰਡ
ਹੋਰ ਗਰਮੀ ਵੀ ਬੜੀ ਸੀ
ਹੂੰ।
ਮੈਂ ਵੀ ਹੁਣ ਚਾਹ ਪੀਤੀ, ਬ੍ਰੈਡ ਤੱਲ ਲੇ ਸੀ, ਮੈਂ ਕਿਆ ਚਲ ਥੋੜੇ ਬ ਚਿਆਂ ਨੂੰ ਵੀ ਸਕੂਲ ਵਾਸਤੇ ਦੇ ਦਾਂਗੇ ਫਿਰ ਨਾਲ ਪਕੌੜੇ ਇੱਕ-ਦੋ ਕੱਢ ਲਏ ਸੀਗਾ ਆਲੂ ਪਿਆਜ਼ ਵਾਲੇ।
ਅੱਛਾ-ਅੱਛਾ। ਮੌਸਮ ਵਦੀਆ ਓਏ, ਵੈਸੇ ਈ ਆਨੰਦ ਆਂਦਾ ਖਾਣ ਦਾ ਹੈਨਾ
ਹਾਂ, ਹਾਂਜੀ-ਹਾਂਜੀ।
ਹੋਰ, ਚਲੇ ਗਏ ਸਾਰੇ ਬੱ
ਹਾਂਜੀ, ਸਕੂਲ ਚਲੇ ਗਏ। ਬਸ ਹੁਪ ਛੋਟੇਆ ਆ ਗਿਆ ਦਾ ਟਾਈਮਿੰਗ ਉਹਨਾਂ ਦੀ ਐਗੀ ਗਿਆਰਾਂ ਥਰਟੀ ਤੇ ਇਲੈਵਨਥ ਥਰਟੀ ਤੇ ਜਾਣਾ ਪਏਗਾ ਲੈਣ।
ਐ ਵੀ ਡਯੁ ਟੀ ਨਿਭਾਨ ਪੈਂਦੀ ਐ, ਕੀ ਕਰੀ ਨਾ, ਤੁਸੀਂ ਲੈਣ ਜਾਂਦੇ ਓ?
ਹਾਂਜੀ, ਮੈਂ ਈ ਜਾਂਦੀ ਆ ਐਕਟਿਵਾ ਤੇ ਲੈਣ
ਵੱਡਾ ਮੁੰਡਾ ਤੇ ਆਪ ਈ ਆ ਜਾਂਦਾ ਐ ਉਹ ਓੱਂਦੀ, ਦੋ ਵਜੇ ਹੋ ਜਾਂਦੀ ਏ ਛੁੱਟੀ।
ਅੱਛਾ-ਅੱਛਾ, ਆਣੀ ਚਾਈਦੀ ਐ ਐਕਟੀਵਾ ਵੀ
ਅੱਛਾ। ਟਾਈਮਿੰਗ ਲਾ
ਵਦੀਆ ਗੱਲ ਏ, ਹੂੰ।
ਹੋਰ, ਅਰੇ ਬੜੀ ਔਖੀ ਸਿੱਖੀ ਏ।
ਬੰਦੇ ਨੂੰ ਸਾਰਾ
ਹਾਂ, ਬਸ ਐ ਹੈਗਾ ਸਾਰਾ ਦਿਨ ਫੇਰ ਐ ਕੰਮ ਤੇ ਹੁੰਦੇ ਨੇ ਇਨਾਂ ਦੇ ਟਾਈਮ ਨੀ ਹੁੰਦਾ ਇਨਾਂ ਨੂੰ ਫਿਰ
ਹੂੰ, ਆਣੀ ਚਾਈਦੀ ਏ।
ਅਸੀ ਆਪ ਛੋੜਨ ਜਾਨੇ ਆ, ਮੈਂ ਵੀ ਲੈਣ ਜਾਨੀ ਆ। ਹੂੰ, ਐਕਟਿਵਾ ਦਾ ਸੁੱਖ ਹੈਗਾ। ਹੂੰ, ਹਾਂਜੀ।
ਅੱਛਾ। ਹੋਰ
ਆਣੀ ਚਾਈਦੀ ਐ, ਮੈਂ ਕਿਆ ਐਕਟਿਵਾ ਤੇ ਆਣੀ ਚਾਈਦੀ ਸਬ ਨੂੰ
ਹਾਂ, ਹੋਰ ਅਰੇ ਬੜੀ ਓ, ਸੌ ਕੰਮ ਸਵਰ ਜਾਂਦੇ ਨੇ ਬੰਦਾ ਕਿੱਧਰ ਜਾਣਾ ਪੈ ਜਾਂਦਾ ਵੇ ਬਾਈ ਚਾਂਸ ਨੀ ਟਾਈਮ ਹੁੰਦਾ ਇਨਾਂ ਨੂੰ ਹੋਰ ਸਈ ਗੱਲ
ਹੂੰ।
ਅਈਓ ਹੋਂਦਾ ਚਲੋ ਅਪਣਾ ਜਿੱਥੇ ਕੰਮ ਹੋਏ ਜਰੂਰੀ ਚਲਾ ਗਿਆ ਆਪੇ ਈ
ਓ ਵੀ ਕੀ-ਕੀ ਕਰਨ ਹਸਬੈਂਡ ਵੀ ਸਾਰਾ ਦਿਨ ਤੇ ਓ ਕੰਮ ਤੇ ਹੁੰਦੇ ਨੇ, ਹੋਰ ਹਾਂ, ਬਸ ਐਈ ਦਿੱਕਤ ਏ ਨਾ ਸਾਡੇ ਵੀ ਮ ੂ ਕੋਈ, ਮਜ਼ਦੂਰੀ ਕਰਦੇ ਨੇ ਬਸ।
ਅੱਛਾ-ਅੱਛਾ ਕਿਸ ਚੀਜ਼ ਦਾ ਮਤਲਬ ਭੱਠੀ?
ਹਾਂਜੀ-ਪੱਠੀ ਹੁੰਦੀ ਆ ਨਾ ਹਾਂਜੀ ਹਾਂਜੀ। ਤਪਾਈ ਵਾਲੀ ਅੱਗ ਦੇ ਅੱਗੇ ਖੜੇ ਹੋਣਾ ਮਾਂ ਨੂੰ ਨਗ ਜਾ ਆਉਣਾ ਇੱਕ ਇੱਕ ਹਾਂਜੀ।
ਅੱਛਾ
ਕੀ ਗਰਮੀ ਬੜੀ ਜਿਆਦਾ ਆਉਂਦੀ ਹੈ ਬਈ ਹਾਂਜੀ ਬ, ਗਰਮੀ ਚ ਥੋੜਾ ਹੋਰ ਕੰਮ ਵੇਖ ਲੋ ਕਹਿੰਦੇ ਹੋਰ ਕੰਮ ਹੁੰਦਾ ਨੀ ਨਾ ਆਦਤ ਹੀ ਹੈਨੀ ਨਾ ਹੈਗੀ
ਅੱਛਾ, ਇੱਕੋ ਕੰਮ ਵਿਚ ਪਏ ਹੋਣੇ ਪਤਾ ਹੋਣਾ ਚ ਨਲੇਜ ਹੋਣੀ
ਹਾਂਜੀ।
ਠੀਕ
ਆਦਤ ਨੀ ਨਾ ਹੈਗੀਈ ਇਹਨਾਂ ਨੂੰ।
ਗਰਮੀ ਚ ਖੜੇ ਹੋਣਾੱਗੇ ਤਪਾਈ ਦੇ ਨਾ
ਬਹੁਤ ਔਖਾ ਹੈਗਾ
ਹੂੰ।
ਹਈ ਦਿੱਕਤ ਹੋਗੀ
ਹਮ
ਹੋਰ, ਹੋਰ ਨਿੰਬੂ ਪਾਣੀ ਦੇਣਾ ਪੈਂਦਾ ਹੈਗਾ ਲੱਸੀ ਵੀ ਡੇਲੀ ਬਣਾਈ ਦੀ ਨਿੰਬੂ ਪਾਣੀ ਡੇਲੀ ਬਣਾਉਦੇ ਹ ਕੰਮ ਹੈਗਾ ਨਾ ਇਹਨਾਂ ਬੜਾ ਔਖਾ ਤੇ ਤੁਹਾਡੇ ਕੀ ਕਰਦੇ ਨੇ?
ਸਾਡੇ ਵੀ ਚ ਚ ਲੱਗੇ ਹੋਏ ਨੇ ਸਾਡੇ ਲੋਟਾ ਬਣਾਉਂਦੇ ਜੱਗ ਵਗੈਰਾ
ਉਹਔਥੇਛ ਲੋਕ ਤਾਂਾ ਨੇਬਰ ਹੈਗੇ ਨੇ ਉਹ ਵੀ। ਜ ਆਪਣਾ ਹੈਗਾ? ਹਾਂ ਫਿਰ ਸੱਚ ਵ ਜਾਊਂਗਾ ਮ
ਹਾਸਿਲ ਨਹੀਂ ਹੋ ਪਏ ਨਹੀਂ ਕਰਮਾਂ ਚ ਨਾ ਬਿਨ ਕਰਮਾਂ ਤੋਂ ਨੀ ਜੋ ਪਰਮਾਤਮਾ ਨੇ ਦਿੱਤਾ ਉਹੀ ਕਰਨਾ ਪੈਂਦਾ ਅੱਗੋਂ ਬੱਚਿਆਂ ਦੇ ਮੇਰ ਕਰੇ ਪਰਮਾਤਮਾ, ਆਪਣਾ ਦੇਵੇ ਉਹਨਾਂ ਦੀ ਪੜ੍ਹਾਈਆਂ
ਹਾਂ ਸਹੀ ਗੱਲ ਆਹੀ ਆ ਨਾ ਬੱਚਿਆਂ ਦੀ ਦਿੱਕਤ ਪੜ੍ਹਾਈਆਂ ਹੋਹੀ ਗ ਹਮ
ਇਹ ਵੀ ਲੇਬਰ ਨੂੰ ਸੁਣਨਾ ਪੈਂਦਾ ਵ ਮਾਲਕ ਦੀ ਮਾਲਕ ਦੀ ਦੱਸੋ ਗੱਲਾਂ ਸੁਣੀਆਂ ਪੈਂਦੀਆਂ
ਸਹੀ ਗੱਲ ਏ।
ਮਜ਼ਦੂਰੀ ਕਰਨੀ ਬੜੀ ਔਖੀ।
ਹੂੰ
ਹੂੰ, ਤੁਸੀ ਕੁੱਛ ਕਰਦੇ ਓ ਯਾ ਘਾੱਰ ਈ।
ਹਾ। ਨਈ-ਨਈ ਅਸੀਂ, ਘਰ ਈ ਹਾਊਸ ਅਸੀਂ ਘਰ ਕਾੰਮ ਈ ਨੀ ਮੁੱਕਦੇ ਪੈਲੀ ਗਾੱਲ ਤੇ ਐ ਐਗੀ ਏ।
ਹੂੰ ਅੱਛਾ, ਹਾ ਐ ਤੇ ਹੈ।
ਹੂੰ।
ਹੁਨ, ਸਫ਼ਾਈ ਵਗੈਰਾ ਕਰਾਂਗੇ ਫੇਰ ਰੋਟੀ-ਪਾਣੀ ਦਾ ਦੁਪੈਰ ਦਾ। ਵੇਕਾੱਗੇ ਕੀ ਬਨਾਨੈ, ਅਜੇ ਕੁਛ ਸੋਚ ਫਿਰ, ਬੱਚਿਆਂ ਦਾ ਟਾਈਮ ਹੋਵੇ
ਹਮ ਸਿਲਾਈ ਨੀ ਕਰਦੇ?
ਗੱਲ ਕੀਤਾ। ਸਿਲਾਈ ਬਸ ਸਿੱਖੀ ਸੀ ਬਸ ਹੁਣ ਹੱਥ ਨੀਨਾ ਪਾਇਆ ਵਿਆਹ ਤੇ। ਕੁਆਰਿਆਂ ਸਿੱਖੇ ਸੀ ਓ। ਵਿਆ ਕੇ ਆਖੇ ਨੀ ਓ ਪੂਲ-ਪਾਲ ਗੇ ਆ। ਹੁਣ ਸੋਚੇਆ ਅਸੀਂ ਵੀ ਕਾਗੀ।
ਹੂੰ,
ਸੋਚਿਆ ਵੀ ਹੁਣ ਸੁਕੂਲ ਚਲੇ ਜਾਂਦੇ ਨੇ ਬੱ ਜੇ, ਚਲੋ ਓਨ ਟਾਈਮ ਫ੍ਰੀ ਐਗੈ ਥੋੜਾ ਬੋਤਾ ਬੰਦਾ ਸਿੱਖ ਲਾਂਗੇ।
ਹੂੰ, ਆੱਜ-ਕਾੱਲ ਤੇ ਬੰਦਾ ਫੋਨ ਤੋ ਈ ਸਿੱਖ ਲੈਂਦਾ ਨਈ।
ਹਾਂ ਫੋਨ ਤੋ ਵੀ ਸਿੱਖ ਲੈਂਦੈ ਜਿੰਦਾ ਦਿਮਾਕ ਹੋਵੇ ਓ ਈ, ਹੋ ਜਾਂਦਾ ਜਿਨਾਂ ਦਾ। ਤੁਆਡੀ ਟਾਈਮ ਦੀ ਪੈਲੇ ਤਾ ਸਿੰਪਲ ਵਗੈਰਾ ਸਿੰਪਲ ਵਗੈਰਾ ਸੂਟ ਕਾਰਲੇ ਸੀ ਲੇ, ਗੋਲ ਗਲੇ ਵਾਲੇ ਜਿਵੇਂ ਨੀ ਆਂਦਾ ਹਜੇ। ਗੱਲੇ ਬਨਾਵਾ ਸ਼ੁਰੂ ਤੋ ਈ ਹਮ ਇੱਕ ਦੋ ਵਾਰ ਹੁੰਦਾ ਥੋੜਾ ਹਾਂਜੀ।
ਮੈਂ ਆਪ ਸੋਚ ਰਹੀ ਸੀ ਕੁਛ ਸਾਡੇ ਨੇੜੇ ਐ ਨੀ ਨਾ ਦੂਰ ਬੜੀ ਹੈ।
ਅੱਛਾ ਸਾਡੇ ਤੇ ਹੈਗੇ ਨੇ ਨੇੜੇ ਹੈਗੇ ਆ ਬਟ ਦੋ ਪਸੰਦ ਨਹੀਂ ਆਉਂਦਾ। ਉਹ ਨਾ ਕੁਛ ਹੋਰ ਕਿਸੇ ਹਿਸਾਬ ਨਾਲ ਕਰ ਦਿੰਦਾ।
ਅੱਛਾ ਵਧੀਆ ਨਹੀਂ ਸਿਖਾਉਂਦੇ।
ਨਹੀਂ ਉਹ ਥੋੜੇ ਸਮਝ ਨੀ ਆਉਂਦੀ ਜਿਵੇਂ ਸ਼ਹਿਰਾਂ ਦਾ ਹੋਰ ਹੁੰਦਾ ਹੈ।
ਅੱਛਾ।
ਅਗੇ ਨੇ ਤੁਹਾਨੂੰ ਪਤਾ ਪੇਂਡੂ ਹਮ। ਸਹੀ ਨੀ ਮੈਂ ਕਿਹਾ ਚਲੋ ਪਸੰਦ ਵੀ ਆਉਣਾ ਚਾਹੀਦਾ ਕੁਛ ਸਮਝ ਵੀ ਆਉਣੀ ਚਾਹੀਦੀ ਹੈ ਸਿੰਪਲ ਸੋਵਰ ਸਿਖਾਉਂਦੇ ਨੇ। ਕਈਆ ਦੀ ਕਟਿੰਗ ਵਗੈਰਾ ਤਾਂ ਹੋਰ ਹੀ ਸਾਫ਼ ਹੁੰਦਾ ਨਾ। ਕਰਨ ਦਾ ਹੋਰ ਹੁੰਦਾ ਹਾਂ ਅਲੱਗ ਅਲੱਗ ਤਰੀਕਾ ਹੈਗਾ ਨਾ ਉਹਨਾਂ ਦਾ ਕਰਨ ਦਾ। ਉਹਨਾ ਇਹ ਪਤਾ ਨੀ ਕਿਸ ਤਰ੍ਹਾਂ ਸਿਖਾਉਂਦੇ ਨੇ ਤੇ ਜਿਵੇਂ ਉਹ ਬਾਹਰੋਂ ਅਸੀਂ ਜਿੱਥੋਂ ਸੂਟ ਸਿਲਵਾਉਂਦੇ ਹਾ ਉਹ ਦਾ ਹੋਰ ਹਿਸਾਬ ਹੈ।
ਸ਼ੁਰੂ ਮਤਲਬ ਸੂਟ ਸਿਖਾਂਦੇ ਹਾਂ ਇੱਕ ਬਲਾਉਜ ਵਗੈਰਾ।
ਵਗੈਰਾ
ਉੱਥੇ ਸ਼ੁਰੂ
ਹਾਂ ਹਾਂਜੀ ਹਾਂਜੀ।
ਅਸੀਂ ਵੀ ਸਿੱਖੇ ਸੀ ਜਦੋਂ ਸ਼ੁਰੂ ਕਵਾਰੇ ਸੀ।
ਹਾਂ।
ਤੇ ਉਹਨੇ ਫਿਰ ਪਹਿਲੇ ਪੇਂਟੀਆ ਤੋਂ ਸ਼ੁਰੂ ਕੀਤਾ। ਹਾਂ ਪੈਂਟੀਆ ਤੇ ਸ਼ਮਿਜਾ। ਫੇਰ ਨਿਕਰਾਂ, ਕੱਛੇ ਵਗੈਰਾ ਫੇਰ ਕਮੀਜ।
ਹਮ ਪਹਿਲੇ ਛੋਟੇ ਮੋਟੇ ਸਿਖਾਂਦੇ। ਸਿੱਖਾ ਦਿੰਦੀਆਂ ਨੇ ਨਾ ਉਹ ਸ਼ੁਰੂ ਤੋਂ ਬਈ ਹੱਥ ਚੱਲ ਗਿਆ ਫਿਰ ਸੂਟਾ ਟਾਂ ਨੂੰ ਦਿੰਦੀਆਂ ਨੇ ਉਹ ਹਮ। ਪਰ ਅੱਜ ਕੱਲ ਦੇ ਟਾਈਮ ਤੇ ਬੜੀ ਜਰੂਰੀ ਹਾਂ ਬੜਾ ਜਰੂਰੀ ਹੈ ਵੀ ਅੱਜ ਕੱਲ ਪਤਾ ਕਿੰਨੀ ਹੈਗੀ ਹੈ ਸਵਾਈਆਂ ਲਾਈਨਿੰਗ ਵਾਲੇ ਸੂਟ ਅਟਾਰੀ ਅੱਠ ਸੌ ਰੁਪਇਆ ਸਵਾਈ ਛੇਹ ਸੌ ਰੁਪਇਆ ਬਹੁਤ ਸਵਾਈਆਂ ਹੈਗੀਆਂ ਅੱਜ ਕੱਲ੍ਹ।
ਸਵਾਈ ਬੜੀ ਲੈਂਦੀਆਂ ਨੇ ਇੱਕ ਡਿਜ਼ਾਇਨਿੰਗ ਕਰਨੇ ਤੇ ਉਹ ਵੱਖਰੇ ਉਹ ਵੱਖਰੇ ਪੈਸੇ ਉਹਨਾ ਨੂੰ ਚਾਹੀਦੇ ਨੇ।
ਹਾਂਜੀ ਉਹ ਤੇ ਵੱਖਰੇ ਹੀ ਲੈਂਦੀਆਂ। ਹਮ। ਸਹੀ ਹੈ ਹਾਂ ਸਹੀ ਹੈ।
ਪੈਸੇ ਬੱਚਦੇ ਨੇ।
ਪਹਿਲੇ ਸੀ ਹਾਂ ਸੀਂਦੇ ਰਹੇ ਹਾਂ ਪਹਿਲੇ ਤੇ ਅਸੀਂ। ਕੁਆਰਿਆਂ ਮਹੀਨਾ ਦਿੰਦੇ ਰਹੇ ਹਾਂ ਪੰਜ ਸੌ ਰੁਪਏ ਮਹੀਨਾ ਦਿੰਦੇ ਸੀ ਅਸੀਂ ਉਹ ਤੇ ਹਜ਼ਾਰ ਤੋਂ ਨੀਚੇ ਨੀ ਲੈਂਦੀਆਂ।
ਹਾਂ ਬੁਟੀਕ ਦਾ ਸਾਰਾ ਸਿੱਖ ਲੈਣਾ ਬੰਦਾ ਸ਼ੁਰੂ ਤੋਂ।
ਹਜ਼ਾਰ ਰੁਪਏ ਤੋਂ ਘੱਟ ਨੀ ਲੈਂਦੀਆਂ‌ ਉਹ।
ਹਾਂ ਹੋੁਣ ਤੇ ਨੀ ਲੈਂਦੇ ਆ ਪੰਦਰਾਂ ਸੌ ਰੁਪਏ ਦੋ ਹਜ਼ਾਰ ਰੁਪਏ ਇੰਨੇ ਹੀ ਆਗੇ ਨੇ।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
ਹਮ
ਹੋਰ ਮਹਿੰਗਾਈ ਨਾ ਬਹੁਤ ਅੱਜ ਕੱਲ ਚਲੋ ਠੀਕ ਹੈ ਓਕੇ
ਠੀਕ ਓਕੇ ਬਾਏ